ਹੈਲੋ।
ਹੈਲੋ।
ਹਾਂਜੀ, ਸਤ ਸ੍ਰੀ ਕਾਲ।
ਹਾਂਜੀ। ਸਤ ਸ਼੍ਰੀ ਕਾਲ ਜੀ, ਕੀ ਹਾਲ ਏ?
ਠੀਕ ਏ, ਤੁਸੀਂ ਸੁਣਾਓ ਤੁਵਾਡੇ ਕੀ ਹਾਲ ਨੇ।
ਬਸ ਮੈਂ ਵੀ ਠੀਕ ਵਧੀਆ ਹੋਰ ਤੁਸੀਂ ਕਰ ਲਈ ਨਾਈਟ ਵੋਕ ਨਾਈਟ ਵੋਕ
ਹਾਂਜੀ ਹਾਂਜੀ ਬਸ ਹਾਂ ਕਰ ਰਹੀ ਹਾਂ ਨਾਈਟ ਵੋਕ ਹੋ ਗਈ ਬਸ ਬ ਸ਼ੁਰੂ ਕੀ ਹੋਈ ਹੈ ਥੋੜਾ ਜਿ ਨਾ ਬੋਡੀ ਚ ਥੋੜਾ ਜਿਹਾ ਚੈਨਜੇਸ ਆ ਰਹੇ। ਬੜੇ ਥੋੜੇ ਠੀਕ ਨੀ ਰਹਿੰਦੇ ਸੀ ਬੱਚੇ ਬੜਾ ਫੋਰਸ ਕਰਦੇ ਸੀ। ਤੁਸੀਂ ਵੋਕ ਕਰਿਆ ਕਰੋ ਮੰਮਾ ਐਵੇਂ ਤੇ ਤੁਹਾਡੀ ਬੋਡੀ ਬੇਕਾਰ ਹੋ ਜਾਏਗੀ।
ਤੇ ਨਾ ਜ਼ਰੂਰ ਨਿਕਲ ਕਰਨਾ ਚਾਹੀਦਾ ਬਾਹਰ ਥੋੜ੍ਹੀ ਬਹੁਤ ਤੀ ਅਹ ਮਤਲਬ ਸੈਰ ਕਰ ਲਏ, ਚੱਲ ਆਪਣੇ ਜ਼ਿਆਦਾ ਦੂਰ ਤੱਕ ਨਹੀਂ ਕਰ ਸਕਦੇ, ਪਾਰਕ ਤੱਕ ਨਹੀਂ ਜਾਯਾ, ਚੱਲ ਗਲੀ ਗਲੀ ਚ ਹੀ ਚੱਕਰ ਮਾਰ ਲਿਆ।
ਹਾਂਜੀ ਅਸੀ ਸਾਡੇ ਪਤਾ ਕੀ ਏ ਸਾਡਾ ਨਾ ਜੋ ਏਰੀਆ ਹੈ ਨਾ ਬੰਦ ਅੰਦਰੋਂ ਦੀ ਬਿਲਕੁਲ ਮਤਲਬ ਕੋਈ ਰੋਡ ਬਈ ਅੰਦਰੋਂ ਕਿਸੇ ਨੇ ਲੰਘਣਾ ਨੀ ਬਈ ਜੋ ਸੁੋਸਾਇਟੀ ਵਾਲੇ ਨੇ ਬਸ ਉਹੀ ਬੰਦੇ ਆਂਦੇ ਜਾਂਦੇ ਰਹਿੰਦੇ ਨੇ ਤੇ ਬਟ ਨਾ ਬਹੁਤ ਈਜ਼ ਵੀ ਰਹਿੰਦਾ ਹੈ ਵੋਕ ਕਰ ਹਨਾ ਨਾ ਹਾਂਜੀ-ਹਾਂਜੀ, ਤੇ ਫੇਰ ਅਸੀਂ ਬਹੁਤ ਈਜ਼ੀ ਹਾਂ, ਹਾਂਜੀ ਵੋਕ ਕਰ ਲੈਂਦੇ ਹਾਂ ਉੱਥੇ ਹੀ ਨਾ ਅੰਦਰ ਹੀ, ਰਾਤ ਗਿਆਰਾਂ ਵਜੇ ਤੱਕ ਕਰੋ। ਸਾਡੇ ਗਿਆਰਾਂ ਬਾਰਾਂ ਵਜੇ ਤੱਕ ਕਰੋ ਕੋਈ ਇਸ਼ੂ ਨੀ ਹੈਗਾ।
ਹਾਂ ਤੁਹਾਡੇ ਤੇ ਉੱਥੇ ਬਾਹਰ ਸੀ ਸਕਿਓਰਟੀ ਵੀ ਬਹੁਤ ਹੈ ਨਾ, ਜਿਵੇਂ ਸਕਿਓਰਟੀ ਗਾਰਡ ਬੈਠੇ ਰਹਿੰਦੇ ਨੇ।
ਤੁਸੀਂ ਆਂਦੇ ਜਾਂਦੇ ਹੋ ਸੇਫ
ਹਾਂ ਸੇਫ ਹੈ ਨਾ, ਤੁਹਾਡੀ ਗਲੀ ਅੱਗੋਂ ਦੀ ਪੂਰੀ ਬੰਦ ਹੈ ਨਾ ਤੇ ਕੋਈ ਦਿੱਕਤ ਨੀ ਹੈ।
ਹਾਂਜੀ-ਹਾਂਜੀ, ਗਰਮੀ ਬਹੁਤ ਹੋ ਗਈ ਹੈ ਹੁਣ ਤਾਂ ਦੋ ਤਿੰਨ ਦਿਨ ਹੋ ਗਏ ਨੇ।
ਜਿੰਨੀ ਗਰਮੀ ਹੁੰਦੀ ਨਾ, ਉਨੀ ਲਾਈਟ ਜ਼ਿਆਦਾ ਜਾਂਦੀ ਹੈ।
ਬਸ ਤੁਸੀਂ ਲਾਈਟ ਦਾ ਤੇ ਸਿਸਟਮ ਈ ਨਾ ਪੁੱਛੋ, ਕੱਲ ਰਾਤੀ ਤੁਸੀਂ ਦੇਖੋ ਪੂਰੀ ਰਾਤ ਲਾਈਟ ਨਹੀਂ ਆਈ, ਆਂਦੀ-ਜਾਂਦੀ, ਆਂਦੀ-ਜਾਂਦੀ ਇੰਨਾ ਮੇਰੇ ਬੱਚੇ ਬੱਚੇ ਵੀ ਪਰੇਸ਼ਾਨ ਹੋ ਗਏ ਬੇਟੇ ਨੇ ਸਕੂਲ ਜਾਣਾ ਸ ਸੀ ਸਵੇਰੇ ਬੇਟਾ ਉੱਠੇ ਹੀ ਨਾ ਕਿਉਂ ਰਾ ਤੇ ਇਹਨਾਂ ਦੀ ਨੀਂਦ ਨੀ ਪੂਰੀ ਹੋਈ
ਅੱਛਾ ਨਹੀਂ ਮੈਂ ਵੀ ਤੇ ਤੁਹਾਡੇ ਪਿੱਛੇ ਅਲੀ ਗਲੀ ਚ ਆਂ, ਅਗਲੀ ਗਲੀ ਚ ਮਤਲਬ ਤੇ ਮੈਨੂੰ ਨੀ ਪਤਾ ਲੱਗਿਆ ਰਾਤੀ ਲਾਈਟ ਦਾ, ਇਹ ਸੀ ਨਾ ਕੱਲ ਮੈਂ ਘਰ ਹੀ ਨਹੀਂ ਸੀ ਮੈਂ ਆਊਟ ਆਫ ਸਟੇਸ਼ਨ ਗਈ ਸੀ।
ਤੁਸੀਂ ਤੇ ਪੁੱਛੋ ਨਾ, ਕੱਲ ਤੇ, ਕੱਲ ਤੇ ਸ਼ਾਮੀ ਚਾਰ ਵਜੇ ਦੀ ਲਾਈਟ ਗਈ ਦੀ ਤੁਸੀਂ ਮੰਨੋਗੇ ਰਾਤੀ ਅੱਠ ਨੌ ਵਜੇ ਲਾਈਟ ਆਈ ਏ, ਨੌ ਵਜੇ ਨਾਲ। ਚਾਰ ਵਜੇ ਦੀ ਗਈ ਦੀ, ਚਾਰ ਵਜੇ ਵੀ ਨੀ ਮੈਂ ਤੇ ਕਹਿੰਦੀ ਆ ਤਿੰਨ ਵਜੇ ਹੀ ਗਈ ਏ। ਕੰਟੀਨਿਊ ਇੰਨੀ ਲੰਬੀ ਲਾਈਟ ਗਈ ਹੈ ਤਿੰਨ ਵਜੇ ਤੋਂ ਲੈ ਕੇ ਲਗਾਤਾਰ ਨੌ ਵਜੇ ਰਾਤੀ ਲਾਈਟ ਆਈ ਏ। ਹਾਏ ਪਾਣੀ ਖਤਮ । ਚੇਂਜ ਕਰਨ ਫ੍ਰੀਜ ਚ ਸਾਰੀ ਬਰਫ਼ ਵੀ ਖ਼ਤਮ ਖਤਮ ਹੋ ਗਈ, ਠੰਡਾ ਪਾਣੀ ਖਤਮ ਹੋ ਗਿਆ।
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ ਹਾਂ। ਹਾਂ ਅੱਛਾ ਸੰਡੇ ਵਾਲੇ ਦਿਨ ਓਵੇਂ ਵੀ ਬੜੀ ਦਿੱਕਤ ਹੁੰਦੀ ਹੈ ਨਾ?
ਹਾਂਜੀ-ਹਾਂਜੀ, ਫਿਰ ਸਾਰੀ ਰਾਤ ਵੀ ਆ ਨੌ ਵਜੇ ਤੋਂ ਬਾਅਦ ਜਿਵੇਂ ਤੇ ਆਂਦੀ ਏ ਤੇ ਆਈ ਥੋੜ੍ਹੀ ਐ। ਆਂਦੀ ਜਾਂਦੀ ਰਹੀ ਏ ਲਾਈਟ ਤੇ ਆਈ ਨਹੀ ਕੱਲ ਬਿਲਕੁਲ। ਹੋਰ ਤੁਸੀਂ ਕਿੱਦਾਂ ਮੈਨੂੰ ਯਾਦ ਕਰ ਲਿਆ ਮੈਂ ਤੇ ਆਪਣੀਆਂ ਹੀ ਗੱਲਾਂ ਲੈ ਕੇ
ਅੱਛਾ, ਬਸ ਕੁਛ ਨੀ ਬਸ ਮੈਂ ਕਿਹਾ ਚੱਲ ਇਸ ਟਾਇਮ ਸੈਰ ਕਰਦੇ ਓ ਤੇ ਹੁਣ ਵਿਹਲੇ ਹੋ ਕੇ ਚੱਲ ਗੱਲ ਕਰਦੀ ਆਂ। ਉਹ ਅੱਜ ਪਤਾ ਕਿ ਹੋਇਆ ਆਈ ਸੀ ਨਾ ਤੁਹਾਡੀ ਬੇ ਘਰ ਤੇ ਅਚਾਰ ਤੁਸੀਂ ਭੇਜਿਆ ਸ
ਹਾਂਜੀ-ਹਾਂਜੀ, ਹਾਂ-ਹਾਂ। ਕਿੱਦਾਂ ਦਾ ਲੱਗਿਆ ਤੁਹਾਨੂੰ?
ਓਹੀ ਤੇ ਉਹਦੇ ਪੀ ਪਿੱਛੇ ਤੇ ਫੋਨ ਕੀਤਾ ਮੈਂ, ਉਹ ਬੜਾ ਈ ਸਵਾਦ ਸੀ ਮੈਂ ਅੱਛਾ ਆਪਣੇ ਹਸਬੈਂਡ ਨੂੰ ਵੀ ਡਿਨਰ ਵਿੱਚ ਕਰਵਾਇਆ, ਖਵਾਇਆ ਤੇ ਉਹ ਵੀ ਬੜਾ ਸਵ ਸਵਾਦ ਸੀ। ਤੇ ਉਹ ਵੀ ਕਹਿੰਦੇ ਬਹੋਤ ਸਵਾਦ ਬਣਿਆ ਅਚਾਰ, ਪੁੱਛ ਕਿਵੇਂ ਬਣਿਆ ਐ? ਤੇ ਮਤਲਬ ਸੰਮਜੀੇੜ ਅਦਰ ਪੈਸਸੀ ਕੀ ਪਿਆਦਾ ਅਦਰਕ ਵੀ ਸਵਾਦ ਸੀ ਮਿਰਚਾਂ ਤੇ ਚੱਲ ਦਿਖੀ ਰਹੀਆਂ ਸੀ ਖੱਟਾ ਵੀ ਅੰਬੀ ਦਾ ਸੀ ਤੇ ਸਮਝ ਹੀ ਨਹੀਂ ਆ ਰਿਹਾ ਸੀ ਮਤਲਬ ਬੜਾ ਸਵਾਦ ਸੀ ਕਹਿੰਦੀ ਇਹ ਖਾਓ ਮੇਰੀ ਮੰਮਾ ਨੇ ਬਣਾਇਆ ਤੇ ਚੈੱਕ ਕਰੋ ਕਿਵੇਂ ਦਾ ਤੇ ਤੁਸੀਂ ਕਿੱਥੋਂ ਸਖਿਆ ਮੈਂ ਕਿਹਾ ਚੱਲ ਮੈਂ ਵੀ ਪੁੱਛਾਂ ਮੈਂ ਵੀ ਪਾਵਾਂ ਤ ਉਹਨੂੰ ਕਿੱਥੋਂ ਆਆੱ
ਇਹ ਨਾ ਇਹ ਰੈਸਿਪੀ ਪਤਾ ਹੈ ਮੈਂ ਤੁਹਾਨੂੰ ਨਾ ਲਾਸਟ ਟਮ ਪਿਛਲੇ ਸਾਲ ਤੋਂ ਦੇਖ ਬ ਪੀ ਸੀ ਬਣਾਉਣ ਬਣਾਉਣ ਪਿਛਲੇ ਜ ਕਰਦੇ ਕਰਦੇ ਨਾ ਅੰਬੀਆਂ ਆਉਣੀਆਂ ਹੀ ਖਤ ਖਤਮ ਹੋ ਗਈਆਂ ਤੇ ਮੈਂ ਬਣਾਇਆ ਨੀ ਐਦਕ ਫਿਰ ਮੇਰੇ ਮਾਇੰਡ ਵਿੱਚ ਆਇਆ ਲੈ ਅਮੀਆਂ ਆ ਗਈਆਂ ਨੇ ਮੈਂ ਤੇ ਉਹੀ ਰੈਸਪੀ ਅਚਾਰ ਦੀ ਬਣਾਉਾਨੀ ਏ ਮੈਨੂੰ ਬਹੁਤ ਹੀ ਮਤਲਬ ਵੇਖਣ ਚ ਹੀ ਬਹੁਤ ਅੱਛੀ ਲੱਗ ਰਹੀ ਸੀ ਮੈਂ ਕਿੱਥੋਂ ਸਿੱਖਣਾ ਤੇ ਦੇੋ ਅੱਜ ਕੱਲ ਰੀਲਸ ਚਲਾਉਂਦੇ ਆ
ਅੱਛਾ ਅੱਛਾ ਅੱਛਾ ਉਹਦੇ ਚੋਂ ਵੇਖਿਆ ਬਹੁਤ ਹੀ ਸਵਾਦ ਸੀ ਮੈਂ ਮੈਨੂੰ ਫਿਰ ਕਹਿੰਦੇ ਪਏ ਸੀ ਕਿ ਚੱਲ ਪੁੱਛੀ ਤੂੰ ਵੀ ਥੋੜਾ ਜਿਹਾ ਪਾ ਲ ਆ ਚਾਰ ਜਿਵੇਂ ਹੁਣਹ ਕੱਚੀਆਂ ਆਬੀਆਂ ਸੀ ਨਾ ਸ਼ਾਇਦ ਉਹ
ਅਰੇ ਹਾਂਜੀ ਹਾਂਜੀ ਕੱਚੀ ਅੰਬੇ ਦਾ ਪਤਾ ਕਿਉਂ ਜਿਸ ਦਿਨ ਮੈਂ ਅਾਰ ਪਾਉਂਦੀ ਪੀ ਸੀ ਨਾ ਤੇ ਮੇਰੀ ਦੀਦੀ ਦਾ ਵੀ ਫੋਨ ਆ ਗਿਆ ਤੇ ਮੈਂ ਉਹਨਾਂ ਨੂੰ ਬੋਲਣ ਦੱਸਣ ਲੱਗ ਗਈ ਵੱਡੇ ਦੀਦੀ ਮਤਲਬ ਹਸਬੈਂਡ ਦੇ ਦੀਦੀ ਤੇ ਉਹਨਾਂ ਦਾ ਫੋਨ ਆ ਯ ਤੇ ਉਹ ਕਹਿੰਦੇ ਕਿ ਕੀ ਕਰੀ ਜਾਂਦੇ ਭਰਜਾਈ ਜੀ ਮੈਂ ਕਿਹਾ ਚਾਰ ਪਾਣ ਲੱਗੀਆਂ ਕਹਿੰਦੇ ਕਾਹਦਾ ਫਿਰ ਮੈਂ ਦੱਸਿਆ। ਮੈਂ ਕੱਦੂਕਸ ਕਰ ਕੱਦੂਕਸ ਕਰਦੀ ਪਈਏ ਮੈਂ ਕਿਹਾ ਹਾਂਜੀ ਫਿਰ ਉਹਨਾ ਨੇ ਦੱਸਿਆ, ਉਹਨਾਂ ਦਾ ਵੀ ਕੱਲ ਫੋਨ ਆਇਆ ਹਜੇ ਜਦ ਕ ਉਹਨਾਂ ਨੇ ਮੈਂ ਦੇਖਿਆ, ਨਾ ਖਾਇਆ ਸਰ ਪੁੱਛਿਆ ਸੀ। ਫਿਰ ਮੈਨੂੰ ਕੱਲ ਫੋਨ ਆਇਆ ਕਹਿੰਦੇ ਮੈਨੂੰ ਮੈਨੂੰ ਰੈਸਪੀ ਦਿਓ ਜਿਹੜਾ ਤੁਸੀਂ ਅਚਾਰ ਪਾਂਦੇ ਪਏ ਸੋ ਮੈਂ ਵੀ ਪਾ ਕੇ ਦੇਖਣਾ ਐਵੇ।
ਅੱਛਾ, ਨਹੀਂ ਵਾਕਈ ਬਹੁਤ ਸਵਾਦ ਸੀ ਤੁਸੀਂ ਇੰਨਾ ਸਾਰਾ ਭੇਜਿਆ ਨਾ ਸੋਚੋ ਉਹ ਖਾਧਾ ਗਿਆ। ਇਹ ਜਿਵੇਂ ਸੈਲਡ ਨੀ ਬੰਨਦਾ ਖਾਂਦਾ ਇੰਨਾ ਸਾਰਾ ਚੁ
ਅਰੇ ਮੇਰੇ ਬੱਚੇ ਬਹੁਤ ਖਾ ਰਹੇ ਜੇ, ਮੇਰੇ ਹਸਬੈਂਡ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਜਰਾ ਜਿੰਨਾ ਚਾਰ ਪਾਇਆ ਤੇ ਮੈਨੂੰ ਹਫ਼ਤਾ ਹੀ ਮੁਕਾ ਦੇਣਾ ਸੀ ਐਵੇਂ ਈ। ਪਾ ਦੇਨਾ, ਏਡਾ ਸਵਾਦ ਲੱਗਦਾ ਪਿਆ। ਅਰੇ ਪਤਾ ਕੀ ਹੁੰਦਾ, ਮੈਂ ਤੁਹਾਨੂੰ ਕਿਉਂ ਭੇਜਿਆ ਸੀ? ਪਤਾ ਕੀ ਹੁੰਦਾ ਹੈ ਬੱਚੇ ਖੋ ਬ ਬੱਚਿਆਂ ਨੂੰ ਮਾਂ ਦੇ ਹੱਥ ਦੀ ਚੀਜ਼ ਬੜੀ ਪਸੰਦ ਹੁੰਦੀ ਐ, ਹਨਾ? ਤੇ ਬੱਚੇ ਤੇ ਦੇਖੋ ਕਰਨਗੇ ਈ ਤਾਰੀਫ਼। ਔਰ ਮੇਰੇ ਹਸਬੈਂਡ ਵੀ ਡਰ ਦੇ ਮਾਰੇ ਨੀ ਬੋਲਨਗੇ ਨਾ। ਕੀ ਖ਼ਰਾਬ ਬਣਿਆ। ਇਹੋ ਜਿਹਾ, ਮਿੱਲਲਾ ਨੀ ਨਾ ਅੱਗੋਂ ਦੀ ਉਹ ਡਰਦੇ ਮਾਰੇ ਫਿਰ ਪਤਾ ਕੋਈ ਬੰਦੇ ਐਸੇ ਬੰਦੇ ਨੂੰ ਬੰਦਾ ਟੇਸਟ ਕਰਾਏ, ਜਿੱਥੋਂ ਪਤਾ ਚੱਲੇ ਕੋਈ ਆਪਣੇ ਆਪ ਕਹੇ ਨਾ ਕਿ ਬਹੁਤ ਸਵਾਦ ਬਣਿਆ।
ਹਾਂ, ਹਾਂ, ਹਾਂ, ਹਾਂ ਨਹੀਂ ਵਾਕਈ ਬਹੁਤ ਸਵਾਦ ਮੈਂ ਕਿਹਾ ਚੱਲ ਅੱਛਾ ਫੇਰ ਕਹਿ ਰਹੇ ਸੀ ਸਵੇਰੇ ਮੈਂ ਸਮਾਨ ਲੈ ਆਵਾਂਗਾ, ਅਗਰ ਕੀ ਕੀ ਪਿਆ ਦਾ ਘਰ ਨੀ ਹੈਗਾ ਤੇ। ਜਿਵੇਂ ਬੱਚਿਆਂ ਨੂੰ ਸਵੇਰੇ ਸਕੂਲ ਛੋੜਨ ਜਾਣਗੇ ਨਾ । ਤੇ ਮੰਡੀ ਹੁੰ
ਹਾਂਜੀ-ਹਾਂਜੀ ਕੁਛ ਨੀ ਸਾਰਾ ਕੁਛ ਸਿਰਫ਼ ਤੁਹਾਨੂੰ ਅੰਬੀਆਂ ਹੀ ਲਿਆਨੀਆਂ ਪੈਣਗੇ, ਮੈਨੂੰ ਤਾਂ ਬਾਕੀ ਸਾਰੀ ਹੀ ਸਮੱਗਰੀ ਤੁਹਾਡੇ ਕੋਲ ਹੀ ਹੋਏਗੀ। ਘਰ ਹੀ, ਅੰਬੀਆਂ ਲੈ ਆਇਆ ਜੇ ਕਿੱਲੋ ਕੁ ਅੰਬ ਲਿਆ, ਪਹਿਲੇ ਤੁਸੀਂ ਥੋੜਾ ਜਿਹਾ ਪਾ ਕੇ ਦੇਖੋ। ਕਿਲੋ ਅੰਬੀਆ ਹੀ ਲੈ ਆਇਆ ਜੇ ਤੇ ਉਹਨੂੰ ਤੁਸੀਂ ਨਾ ਕਿੱਲੋ ਅੰਬੀਆਂ ਲੈ ਆਓ, ਉਹਦੇ ਵਿੱਚ ਤੁਸੀਂ ਕੱਮ ਸੇ ਕੱਮ ਵੀਹ ਪੱਚੀ ਹਰੀ ਮਿਰਚਾਂ ਲੈ ਆਓ।
ਅੱਛਾ ਠੀਕ ਹੈ, ਠੀਕ, ਵੀਹ‌ ਪਚਿਆਂ, ਪਾਈਆ-ਪਾਈਆ ਸੋਚ ਲੋ ਨਾ, ਮਤਲਬ‌ ਕਿ ਕਿੱਲੋ ਚ ਪਾਈਆ ਮਿਰਚਾ
ਮਤਲਬ ਅੰਬੀਆਂ ਦੇ ਹਿਸਾਬ ਨਾਲ ਪਾਓਗੇ ਨਾ ਤੁਸੀਂ ਤੇ ਥੋੜ੍ਹੀਆਂ ਹੀ ਪਾਨੀਆਂ ਏ।
ਅੱਛਾ-ਅੱਛਾ। ।
ਹਾਂਜੀ ਥੋੜ੍ਹੀ ਜਿਹੀ ਜਿਵੇਂ ਹਰੀ ਮਿਰਚਾਂ ਲੈ ਲਈ ਹ ਔਰ ਛੇ ਸੱਤ- ਉਹ ਲਸਣ ਦੀਆਂ ਗੰਢੀਆਂ ਲ ਲਈਆਂ-
ਅੱਛਾ- ਅੱਛਾ
ਜੀ ਤੇ ਲਸਣ ਦੀ ਗੰਢੀਆਂ ਲੈ ਲਈਆਂ ਤੇ ਦੋ ਤਿੰਨ ਜੋ ਉਹ ਅਦਰਕ ਦੀ ਮੁਢ ਲੈ ਲਈ- ਅਦਰਕ ਤੇ ਤੁਸੀਂ ਉਹਨੂੰ ਚੋਪਰ ਵਿਚ ਕਰਨਾ ਹੈ ਕੁ ਅੰਬੀਆਂ ਨੂੰ ਅੱਛੀ ਤਰ੍ਹਾਂ ਵਾਸ਼ ਕਰਕੇ- ਅੰਬੀਆਂ ਨੂੰ ਚੰਗੀ ਤਰ੍ਹਾਂ ਉਹਦੇ ਉੱਪਰੋਂ ਦੀ ੳਹ ਬਲੈਕ- ਲੈਗ ਚ ਡੰਡੀ ਹੁੰਦੀ ਹੈ ਨਾ ਉਹ- ਉਤਾਰ ਦੇਆ ਜੇ ਤੇ ਉਹ ਉਤਾਰ- ਕੇ ਚੰਗੀ ਤਰ੍ਹਾਂ ਉਹਨੂੰ ਮਤਲਬ ਚੁਪ- ਭਰੀ ਚ ਕਰਨਾ ਤੁਸੀਂ ਉਹਨੂੰ ਅੰਬੀਆਂ ਨੂੰ- ਸਕਿਨ ਨਹੀ ਉਤਾਰਨੀ ਉਦੀ ਸਕਿਨ ਦੇ ਨਾਲ ਹੀ ਕਰਨਾ- ਮੈਂ ਕਹਿ ਰਹੀ ਹਾਂ ਜੋ ਉੱਪਰ ਉਹ ਨੀ ਹੁੰਦੀ ਜਿੱਥੋਂ ਜੀ ਉੱਥੇ ਮਸਾਲਾ ਜ ਲਗਾਉਂਦੇ ਨੇ ਉਹਨੂੰ ਉਤਾਰਦੇਿਆਂ ਜੇ ਹਾਂਜੀ ਉਤਾਰਦੇਿਆਂ ਜੇ ਤੇ- ਅਹ ਫੇਰ ਤੁਸੀਂ ਇਹਨੂੰ ਚੋਪਰ ਚੰਬੀਆਂ ਕਰ ਲਿਆ ਜੇ- ਚੋਪਰ ਚ ਕਰਿਆ ਜੇ ਅੰਬੀਆਂ- ਕੱਦੂਕਸ ਨੀ ਕਰਨੀਆਂ- ਹਾਂਜੀ- ਹਾਂਜੀ ਚੋਪਰ ਚ ਚੋਪਰ ਚ ਕਰ ਲਿਆ ਜੇ ਅੰਬੀਆਂ ਨੂੰ ਤੇ ਮੈਂ- ਤੇ ਨਾ ਮੇਰੀ ਗੱਲ ਸੁਣੋਓ ਮੈਂ ਪਤਾ ਕਿ ਅਹ ਸੁਕਾ ਥੋੜਾ ਇੱਕ ਧੁੱਪ ਲਵਾ ਲਈ ਅੰਬੀਆਂ ਨੂੰ ਵੀ- ਹਰੀ ਮਿਰਚਾਂ ਨੂੰ ਵੀ ਔਰ ਲਸਣ ਨੂੰ ਵੀ ਮੈਂ ਧੁੱਪ ਲਵਾ ਲਈ ਸੀ ਅਦਰਕ- ਨੂੰ ਵੀ ਇੱਕ ਹੀ ਧੁੱਪ ਲਵਾਣੀ ਹੈ ਜ਼ਿਆਦਾ ਨਹੀਂ- ਤੇ ਇੱਕ ਧੁੱਪ ਲਵਾ- ਕੇ ਤੇ ਉਹਨੂੰ ਫਿਰ ਚੇਪ- ਚੋਪਰ ਚ ਕਰ ਲਿਆ ਲਸਣ ਨੂੰ ਵੀ ਚੋਪਰ ਚ- ਕਰ ਲਿਆ। ਹਰੀ ਮਿਰਚਾਂ ਨੂੰ ਵੀ ਤੁਸੀਂ- ਚ ਕਰ ਲਿਆ। ਅੱਧਰਕ ਨੂੰ ਤੁਸੀਂ ਕੱਦੂ ਕਸ- ਕਰ ਲੈਣਾ-
ਹਮ ਹਮ ਹਮ ਹਮ ਅੱਛਾ ਠੀਕ ਹੈ।
ਤਾਂ ਮੈਂ ਵੀ ਅਦਰਕ ਚੋਪਰ ਹੀ ਕੀਤਾ ਸੀ ਬਟ ਮੈਨੂੰ ਬਾਅਦ ਚੋਂ ਲੱਗਦਾ ਹੈ ਕਿ ਅ ਅਦਰਕ ਮੈਂ ਕੱਦੂਕਸ ਕਰ ਸਕਦੀ ਸੀ ਕਿਉਂਕਿ ਬੱਚ- ਬੱਚੇ ਖਾਂਦੇ ਆ ਨਾ ਉਹਨਾਂ ਨੂੰ ਅਦਰਕ- ਨੀ ਪਸੰਦ ਆਂਦਾ।
ਅੱਛਾ ਅੱਛਾ ਅੱਛਾ ਠੀਕ ਹੈ।
ਚੀਜ਼ਾਂ ਨੂੰ ਤੁਸੀਂ ਚੋਪਰ ਕਰ ਲਿਆ ਏਨੂੰ ਇੱਕ ਭਾਂਡੇ ਚ ਪਾ ਲਿਆ ਜੇ ਔਸ ਸ ਤੋਂ ਬਾਅਦ ਅ ਅ ਮੇਥਰੇ। ਥੋੜੇ ਜੇ ਮੇਥਰੇ ਲੈ ਲਆ ਜੇ ਤੇ ਅਹ ਸੌਂਫ ਲੈ ਲਆ ਜੇ ਥੋੜੀ ਜੀ। ਬੌਤ ਏ ਐਨੇ ਏਕ ਕਿੱਲੋ ਦੇ ਅ ਚਾਰ ਬਸ ਤੇ ਮੇਰੇ ਹਿਸਾਬ ਨਾਲ ਪੰਜਾਹ ਪੰਜਾਹ ਗ੍ਰਾਮ ਵੀ ਬੌਤ
ਨਹੀਂ ਮੇਥਰੇ ਸੁਣੋ ਤੇ ਸਹੀ ਮੇਥਰੇ ਜੋ ਏ ਔ ਸਾਬੂਤ ਲੈਂਣੇ ਨੇ ਤਾਂ ਮ
ਨਈ ਨਈ ਨਈ, ਦਰ ਦਰ ਕਢਨੀ ਏ ਔਦੀ।
ਠੀਕ ਹੈ ਸਮਝ ਗਈ।
ਠੀਕ ਹੈ ਔਰ ਸੌਂਫ ਵੀ ਪੀਸ ਲੈਂਣੀ ਏ ਸੌਂਫ ਵੀ ਜੈਦਾ ਬਰੀਕ ਨੀ ਪੀਸਣੀ ਮਤਲਬ ਤੁਵਾ ਤਾਨੂੰ ਦਰ ਦਰ ਕਰਦੇ ਨੇ ਜ ਜਿਵੇਂ, ਅੰਬ ਦੇ ਚਾਰ ਚ ਮਸਾਲਾ ਪੈਂਦੈ। ਹਾਂਜੀ, ਤੁਸੀਂ ਮੇਥਰੇ ਜੈਦਾ ਨਾ ਪਾਯਾ ਜੇ ਸੌਂਫ ਭਾਵੇਂ ਜੈਦਾ ਪਾ ਲੋ ਜੇ ਮੇਥਰੇ ਨਾ ਕੜਵਾਪਨ ਕਰ ਦਿੰਦੇ ਨੇ। ਹਾਂਜੀ, ਥੋੜੇ ਮੇਥਰੇ ਲਏ ਤੇ ਸੌਂਫ ਐਨਾਂ ਨੂੰ ਨਾ ਥੋੜਾ ਜਾ ਭੁੰਨ ਲੈਣਾ। ਆ ਤਵੇ ਤੇ। ਹਾਂਜੀ, ਭੁੰਨ ਲਿਆ ਔਦੇ ਚ ਫੇਰ ਜੋ ਭਾਂਡਾ ਏ ਔਦੇ ਚ ਤੁਸੀਂ ਚੋਪਰ ਕੀਤੇ ਹੋਈ ਸਾਰਾ ਉ ਪਾ ਲਿਆ। ਤੇ ਔਦੇ ਵਿੱਚ ਅ ਵਿੱਚੇ ਤੁਸੀਂ ਨਮਕ ਪਾ ਲਿਆ ਜ ਜੇ ਮਿਰਚਾਂ ਅ ਔਰ ਹਲਦੀ ਔਰ ਅ ਸੌਂਫ ਔਰ ਮੇਥਰੇ ਪਾ ਤੇ ਔਨੂੰ ਅਮੀ ਸ ਕਰ ਲੈਣਾ ਚੰਗੀ ਤਰ੍ਹਾਂ। ਠੀਕ ਏ ਮਿਕਸ ਕਰਕੇ ਨਾ ਫੇਰ ਤੁਸੀਂ ਤੇਲ ਤਾੜਨਾ ਰੱਖ ਦੇਆ ਜੇ ਤੇਲ ਦੇ ਵਿੱਚ ਤੁਸੀਂ ਦੇਗੀ ਮਰ ਚ ਪਾਣੀ ਏ।
ਠੀਕ ਹੈ, ਅੱਛਾ।
ਹਾਂਜੀ, ਜੈਦਾ ਸਾਰੀ ਹਿੰਗ ਪਾ ਦੇ ਆ ਜੇ ਅਰ ਹਿੰਗ ਪਾਨ ਦੇ ਨਾ ਏਦੇ ਦੋ ਤਰੀਕੇ ਹੈਗੇ ਨੇ ਇੱਕ ਤੇ ਤੁਸੀਂ ਤੇਲ ਦੇ ਵਿੱਚ ਹਿੰਗ ਪਾ ਕੇ ਔਰ ਦੇਖ ਡੇਗੀ ਮਿਰਚ ਪਾ ਕੇ ਉਹ ਤੁਸੀਂ ਵਿੱਚ ਪਾ ਸਕਦੇ ਹੋ ਇੱਕ ਤੁਸੀਂ ਕੀ ਕਰੋਗੇ ਤੇਲ ਦੇ ਵਿੱਚ ਹਿੰਗ ਉਹ ਦੇਗੀ ਮਿਰਚ ਪਾ ਕੇ ਨਾ ਉਹਦਾ ਤੜਕਾ ਵਿੱਚ ਕੁੱਟਦੇ ਆ ਜੇ ਅੰਬੀਆਂ ਚ ਠੀਕ ਹੈ ਤੇਲ ਖੁਲਾ ਪਾਉਣਾ ਤੇ ਉਸ ਤੋਂ ਬਾਅਦ ਹਾਂਜੀ ਹਿੰਗ ਨੂੰ ਨਾ ਉਹ ਜੋ ਕਰਦੇ ਨੀ ਧੂੰਆਂ ਚ ਨਿਕਾਲਦੇ ਨੇ ਡੱਬੇ ਦੇ ਵਿੱਚ ਲਗਾ ਦਿੰਦੇ ਨੇ ਤੁਸੀਂ ਉਸ ਤਰ੍ਹਾਂ ਵੀ ਹੀਿੰਗ ਰੱਖ ਸਕਦੇ ਹੋ ਇਹਦੇ ਸਮੋਕੀ ਹਾਂ ਸਮੋਕੀ ਸਮੋਕੀ ਕਰਦੇ ਨਾ ਫਲੇਵਰ ਜਿਆਦਾ ਕਰਦੇ ਆ ਮੈਂ ਤੇ ਤੇਲ ਵੈਸੇ ਮੈਂ ਪੁੱੱਸਾਂ ਮੈਂ ਨਾ ਤੇਲ ਚ ਹੀ ਪਾਤੀ ਸੀ ਜਿੰਨੀ ਸੀ ਹਿੰਗ ਤੇ ਉਹਨੂੰ ਉਹਦੇ ਉਹਦੇ ਵਿੱਚ ਪਾ ਕੇ ਤੇ ਡੱਬਾ ਪੂਰਾ ਸਾਫ਼ ਹੋਣਾ ਚਾਹੀਦਾ ਪਾਣੀ ਨੀ ਹੋ ਪਾਣੀ ਨੀ ਹੋਣਾ ਗਿੱਲਾ ਨਹੀਂ ਹੋਣਾ ਚਾਹੀਦਾ ਡੱਬਾ
ਅੱਛਾ ਅੱਛਾ ਅੱਛਾ ਅੱ ਅੱਛਾ ਅੱਛਾ
ਕਰਕੇ ਉਹਦੇ ਵਿੱਚ ਪਾ ਕੇ ਤੇ ਦੋ ਧੁੱਪਾਂ ਲਵਾਈਆਂ ਸੀ ਮੈਂ
ਠੀਕ ਠੀਕ ਹੈ ਚਲੋ ਕੋਈ ਨੀ ਮੈਂ ਬਣਾਵਾਂਗੀ ਤੇ ਫੇਿਰ ਮੈਂ ਤੁਹਾਨੂੰ ਭੇਜਾਂਗੀ ਜੋ ਉਹਨੇ ਡਿੱਬੀ ਚ ਭੇਜਿਆ ਨਾ ਮੈਨੂੰ ਤੁਸੀਂ ਭੇਜਿਆ ਸੀ ਮੈਂ ਵਾਪਸ ਭੇਜਾਂਗੀ ਤੇ ਦੱਸਾਂਵਾਂਗੇ ਚਲੋ ਹਾਂਜੀ ਕੱਲ ਹਾਂ ਮੈਂ ਵੀ ਕੱਲ ਬਣਾਵਾਂਗੇ ਠੀਕ
ਹਾਂਜੀ ਜ਼ਰੂਰ ਬਣਾਓ ਜਰੂਰ ਮੈਂ ਤੇ ਕਹਿੰਦੀ ਹਾਂ ਬਹੁਤ ਈਜ਼ੀ ਏ ਪਤਾ ਕੀ ਦੂਜੇ ਅੰਬ ਦੇ ਚਾਰਅ ਚ ਬੱਚਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ ਦਸੇ ਮਿਹਨਤ ਹੀ ਨੀ ਕਰਨੀ ਹੈ ੁਟੇ ਖਾਣਾ
ਹਾਂ ਹਾਂ ਤੇ ਹੈ
ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਹਾਂਜੀ ਕੋਈ ਨੀ ਥੈਂਕ ਯੂ ਨਾ ਬੋਲੋ ਜੀ ਠੀਕ ਹੈ ਕੋਈ ਨੀ ਹਾਂਜੀ ਠੀਕ ਠੀਕ ਸਤਿ ਸ੍ਰੀ ਅਕਾਲ
ਹਮ